ਹਾਂਜੀ ਸਭ ਠੀਕ ਉਹ ਮੈਂ ਭਿੰਡੀਆਂ ਬਣਾਣ ਲੱਗੀ ਸੀ, ਸੋਚਿਆ ਤੋਦਾ ਤੇ ਹੁਣ ਸੂਕ ਗੀਆਂ ਨੇ ਤੋਕੇ, ਸੋਚਿਆ ਭਿੰਡੀਆਂ ਬਣਾਵਾਂ।
ਭਿੰਡੀਆਂ ਤੁਸੀਂ ਹਮੇਸ਼ਾ ਉਵੇਂ ਹੀ ਬਣਾ ਤੁਸੀਂ ਮੈ ਦੱਸੀ ਸੀ ਨਾ ਇੱਕ ਰੈਸਿਪੀ ਉਹ ਵਾਲੀ ਅਹ ਜਿਵੇਂ ਬੇਸਣ ਵਾਲੀ, ਮੈਂ ਉਹ ਇੱਕ ਵਾਰੀ ਬਣਾਈ ਬੜੀ ਸਵਾਦ ਬਣੀ। ਬਹੁਤ ਸਵਾਦ ਸਭ ਨੇ ਬਹੁਤ ਖੁਸ਼ ਹੋ ਕੇ ਖਾਈ ਉਹ ਹੂੰ ਬੇਸਣ ਵਾਲੀ ਜੋਂ ਤੁਸੀਂ ਦੱਸੀ ਸੀ।
ਉਹੀ ਬਣਾ ਰੀਆਂ ਬਸ, ਧੋਤੀਆਂ ਸੀ ਹੁਣ
ਬਣਾਦੇ ਔ ਹਰ ਵਾਰੀ ਸਿੰਪਲ ਜਿਵੇਂ ਪਹਿਲੇ ਬਣਾਦੇ ਸੀ ਅਸੀਂ ਭਿੰਡੀਆਂ ਉਵੇਂ ਨੀ ਬਣਾਦੇ ਹੁਣ
ਸਿੰਪਲ ਉਹ ਵੀ ਬਣਾਨੇ ਆ।
ਹਾਂਜੀ,
ਮਤਲਬ ਹੁਣ ਸਭ ਨੂੰ ਇਹ ਬੇਸਣ ਵਾਲੀਆਂ ਅੱਛੀਆਂ ਲੱਗੀਆਂ ਹੋਣਗੀਆਂ ਹੁਣ ਇਹ ਬਣਾਦੇ ਹੋਵੋਗੇ ਤੁਸੀਂ
ਹਾਂ-ਹਾਂ, ਬਸ ਉਹੀ ਖਾਂਦੇ ਨੇ ਜ਼ਿਆਦਾ ਗ ਕੁੱਕਰੀਆਂ ਈ ਖਾਂਦੇ ਨੇ, ਤੇ ਔਈ ਔਈ ਬਣਾਦੇ ਨੇ। ਜੋ ਖਾਂਦੇ ਨੇ ਫਿਰ ਉਹੀ ਬਣਾਣਾ ਪੈਂਦਾ ਐਵੇਂ ਵੇਸਟ ਜਾਂਦਾ ਏ।
ਹਾਂ ਸਹੀ ਗੱਲ ਐ ਚੀਜ਼ ਓਹੀ ਬਣਾਓ ਜੋ ਸਾਰੇ ਖਾ ਲੈਣ ਗੇ ਨਾਲੇ ਪਈ-ਪਈ, ਕੋਣ ਨੀ ਖਾਏਗਾ ਸੁੱਟਣੀ ਪੈਂਦੀ ਐ ਫਿਰ
ਹਾਂਜੀ, ਫੇਰ ਮਜ਼ਾ ਨੀ ਨਾ ਆਦਾ ਬਣਾਣ ਦਾ ਕੋਈ ਚੀਜ਼ ਮਜ਼ਾ ਨੀ ਆਦਾ।
ਕਿਉਂ?
ਕੋਈ ਖਾਂਦਾ ਨੀ ਐ ਫੇਰ ਅ ਜੋ ਕੋਈ ਖਾਂਦਾ ਨੀ ਐ ਸਵੇਰੇ ਮਜਾ ਨੀ ਆਦਾ ਕੁਛ ਬਣਾਣ ਦਾ।
ਹਾਂਜੀ ਉਹ ਤੇ ਹੈ। ਹੁਣ ਅਸੀਂ ਵੀ ਕੋਈ ਚੀਜ਼ ਬਣਾਦੇ ਆ ਨਾ ਹੁਣ, ਮੈਂ ਔਰ ਮੰਮੀ ਆ ਮੈਂ ਔਰ ਮੰਮੀ ਹੈਗੀ। ਕੋਈ ਵੀ ਚੀਜ਼ ਬਣੀ ਹੋਏ ਨਾ ਅਸੀਂ ਖਾ ਲੈਂਦੇ ਆ, ਡੈਡੀ ਵੀ ਚਲੋ ਖਾ ਲੈਂਦੇ ਆ ਤੇ ਲੇਕਿਨ ਮੇਰਾ ਭਰਾ ਉਹਨੇ ਤੇ, ਉਹਨੇ ਤੇ ਖਾਣੀ ਨੀ ਘਰ ਦੀ ਰੋਟੀ ਉਹਨੇ ਖਾਣੀ ਨੀ। ਉਹਨੂੰ ਬਾਹਰ ਦਾ ਈ ਪਸੰਦ ਐ।
ਜ਼ਿਆਦਾਤਰ ਲੋਕ ਬਾਹਰ ਦਾ ਈ ਖਾਣਾ ਪਸੰਦ ਕਰਦੇ ਨੇ, ਬਾਹਰ ਦਾ ਕਿੰਨੀ ਦੇਰ ਤੱਕ ਖਾ ਲੈਣਗੇ।
ਤੇ ਨਾ ਮੈਂ ਸੋਚਦੀ ਆ ਬਾਹਰ ਦਾ ਖਾਣਾ ਈ ਕਿਉਂ ਐ, ਚਲੋ ਇੱਕ ਹਫ਼ਤੇ ਚ ਇੱਕ ਵਾਰੀ ਖਾ ਲੋੋ।
ਹਾਂ ਰੋਜ਼-ਰੋਜ਼ ਖਾ ਕੇ ਉਹ ਥੱਕਦੇ ਨੀ ਏ ਰੋਜ਼ ਰੋਜ਼ ਕਿੰਨਾ ਈ ਖਾ ਲੈਣਗੇ ਆ ਆ ਜਾ ਕੇ ਉਹਨਾਂ ਨੇ ਘਰ ਦਾ ਖਾਣਾ ਈ ਪੈਣਾ। ਬਾਹਰ ਦਾ ਬਾਹਰ ਦਾ, ਬਾਹਰ ਦਾ ਖਾ-ਖਾ। ਵੀ ਲੋਕ ਅੱਕ ਈ ਜਾਂਦੇ ਨੇ ਇੱਕ ਵਾਰੀ
ਹਾਂ ਸਈ ਗੱਲ ਆ।
ਹਾਂ, ਬਾਕੀ
ਇਹ ਵੀ ਐ ਕਿ ਬਾਹਰ ਦਾ ਅਸੀਂ ਖਾਂਦੇ ਆ ਨਾ, ਉਹਦੇ ਨਾਲ ਸਾਡਾ ਢਿੱਡ ਬੋਤ ਜਲਦੀ ਭਰ ਜਾਂਦਾ ਐ। ਬਹੁਤ ਜਲਦੀ ਭਰ ਜਾਂਦਾ, ਲੇਕਿਨ ਸਾਨੂੰ ਭੁੱਖ ਵੀ ਫਿਰ ਬਾਦ ਚੋਂ ਬਹੁਤ ਜਲਦੀ ਲੱਗਦੀ ਐ ਉਹ ਸਾਡਾ ਮਤਲਬ ਸਰੀਰ ਨੂੰ ਇੰਨੀ ਜਲਦੀ ਦੀ ਨੀ ਇੰਨੀ ਦੇਰ ਤੱਕ ਨੀ ਭਰ ਹੂੰ ਭਰ ਕੇ ਰੱਖ ਸਕਦਾ ਜੋ ਰੋਟੀ ਦਿੰਦੀ ਐ ਨਾ ਤਾਕਤ ਸਰੀਰ ਨੂੰ ਉਹ ਬਾਹਰ ਦੀ ਚੀਜ਼ ਨੀ ਦਿੰਦੀ।
ਕਿਆ ਹੈ ਹਾਂਜੀ
ਕੋਈ ਗੱਲ ਨਹੀਂ ਜੀ ਤੁਸੀਂ ਚੁੱਪ ਕਰਾ ਲੋਓ।
ਹਾਂਜੀ, ਚਲੋ ਠੀਕ ਐ, ਠੀਕ ਐ ਜੀ।
ਓਕੇ ਜੀ, ਸਾਸਰੀ ਕਾਲ ਜੀ।